ਓ
ਸਾਸ ਸ਼੍ਰੀ ਕਾਲ ਜੀ।
ਹਾਲ-ਚਾਲ ਐ।
ਹੋਰ ਠੀਕ ਐ।
ਹੋਰ ਕੀ ਕਰ ਰਏ ਸੀ ਤੁਸੀਂ?
ਹਾਂਜੀ ਬਸ ਮੈਂ ਹੁਣ ਰੋਟੀ-ਰੁਟੀ ਖਾਦੀ ਏ, ਤੇ ਫ੍ਰੀ ਹੋਇਆ।
ਅੱਜ ਲੇਟ ਓ ਗਏ ਤੁਸੀਂ ਮੈਨੂੰ ਲੱਗਦਾ ਕਾਫੀ।
ਹਾਂਜੀ ਬਸ ਲੇਟ ਈ ਹੋ ਗਏ ਆ ਗੈਸਟ ਆਏ ਸਿਗੇ।
ਠੀਕ ਐ ਵਧੀਆ ਹੋਰ ਕੱਰ ਸਭ ਠੀਕ-ਠਾਕ।
ਸਭ ਠੀਕ ਐ ਤੁਸੀਂ ਸੁਣਾਓ ਤੁਆਡੇ ਕੱਰ ਪਰਿਵਾਰ ਸਭ ਠੀਕ ਏ।
ਹਾਂਜੀ-ਹਾਂਜੀ ਸਭ ਵਧੀਆ-ਵਧੀਆ।
ਬੱਚੇ ਤਾਡੇ।
ਬਸ ਅਸੀਂ ਤਾਂ ਬਸ ਸੋ ਈ ਗਈ ਸੀ ਤਕਰੀਬਨ ਬੱਚੇ ਵੀ ਮੈਂ ਕੈਆ ਪਤਾ ਨੀ ਇੰਨੀ ਲੇਟ ਫੋਨ ਆਯਾ ਕਾਫੀ ਟਾਈਮ ਹੋ ਗਿਆ ਨਾ ਅੱਜ, ਤੁਸੀਂ ਏਨੀ ਲੇਟ ਅੱਗੇ ਕਰਦੇ ਨੀ ਫੋਨ।
ਹਾਂਜੀ ਬਸ ਵੈਸੇ ਈ ਤੁਆਡਾ ਫੋਨ ਆਯਾ ਤਾਂ ਮੈਂ ਚੁੱਕ ਲਿਆ।
ਹਾਂ।
ਹੋਰ
ਬਸ ਵਧੀਆ ਮੈਂ ਚਲੋ, ਫਰੀ ਹੋਏ ਆ ਤੇ ਫੋਨ ਤੁਆਨੂੰ ਕਰ ਲੈਂਨੇ ਆ।
ਤੇ ਹੋਰ ਚੰਗਾ ਕਰਦੇ ਓ ਨਾ ਕਿਉਂਕਿ ਮੈਨੂੰ ਤੇ ਟਾਈਮ ਈ ਨੀ ਲੱਗ ਪਾਂਦਾ।
ਹਾਂ ਏਹ ਤਾਂ ਗੱਲ ਐ ਨੀ ਮੈਂ ਤੁਆਨੂੰ ਮੈਂ ਤੁਆਨੂੰ ਪਰਸੋਂ ਵੀ ਕੀਤਾ ਸੀਗਾ ਤੇ ਸੈ਼ਦ ਤੁਆਡੇ ਬੇਟੇ ਨੇ ਚੱਕਿਆ ਸੀਗਾ। ਤੇ ਮੈਂ ਬੋਲਿਆ ਸੀ ਮੈਂ ਕੈਆ ਮੰਮਾ ਸੇ ਬਾਤ ਕਰਾ ਦੋ ਮੁਝੇ, ਤੇ ਹਿੰਦੀ ਬੋਲਦਾ ਨਾ ਤੁਆਡਾ ਬੇਟ ਤਾਂ ਮੈਂ ਸਗੋਂ ਕੀਆ ਬੇਟਾ ਪੰਜਾਬੀ ਚ ਗੱਲ ਕਰ ਤੇ ਫਿਰ ਕਹਿੰਦਾ ਹਾਂਜੀ ਮਮ, ਮੈਂ ਕਿਹਾ ਮੰਮੀ ਨਾਲ ਗੱਲ ਕਰਾ ਦੋ ਤੇ ਕਹਿੰਦਾ ਅਭੀ ਕਰਾਤਾ ਹੁੰ, ਮੈਂ ਕਿਹਾ ਅਭੀ ਨੀ ਹੁਣੇ ਕਰਾਨਾ ਕੈਹ ਮੈਨੂੰ ਕਹਿੰਦਾ ਹਾਂਜੀ ਠੀਕ ਹੈ, ਹਾਂ।
ਤਹਾਨੂੰ ਪਤਾ ਐ ਸਕੂਲਾਂ ਚ ਹਿੰਦੀ ਬੋਲਦੇ ਨੇ ਬੱਚੇ ਸਾਰੇ ਜਾ, ਜੋਦੇ ਫਰੈਂਡਸ ਸਭ ਨਾ ਸਬ ਉਹ ਨੇ ਦੂਸਰੇ ਨੇ ਹਿੰਦੂ ਨੇ ਤੇ ਸਭ ਪੰਜਾਬੀ ਕਿਸੇ ਨੂੰ ਆੰਦੀ ਨੀ ਘੱਟ ਆੰਦੀ ਏ, ਤੇ ਹਾਂਜੀ, ਤੇ ਹਿੰਦੀ ਬੱਚੇ ਬੋਲਦੇ ਤੇ ਇਹ ਵੀ ਹਿੰਦੀ ਬੋਲਦਾ ਸਕੂਲ ਚ ਵੀ ਨਾ
ਹਾਂ ਨਹੀਂ, ਨਹੀਂ ਤੁਸੀਂ ਡਾਂਟਿਆ ਕਰੋ, ਉਨ੍ਹੋ ਕਹੋ ਘਰ ਚਲੋ ਸਕੂਲ ਚ ਬੋਲੋ ਠੀਕ ਹੈ। ਬਟ ਘਰ ਕਹੋ ਪੰਜਾਬੀ ਚ ਗੱਲ ਕਰਿਆ ਕਰੋ ਬੇਟਾ।
ਹਾਂਜੀ ਅਸੀਂ ਘਰ ਬੱਚਿਆਂ ਨੇ ਪੰਜਾਬੀ ਚ ਹੀ ਗੱਲ ਕਰੀ ਦੀ ਹੈ।
ਹਾਂਜੀ, ਹਾਂਜੀ ਚਲੋ ਵਧੀਆ ਐ, ਪੰਜਾਬੀ ਆਪਣੀ ਮਾਂ ਬੋਲੀ ਸਨ ਓਈ, ਸਿਖਾਣੀ ਚਾਹੀਦੀ ਬੱਚਿਆਂ ਨੂੰ।
ਹਾਂਜੀ, ਬਿਲਕੁਲ ਸਹੀ ਗੱਲ ਏ, ਦੇਖੋ ਤੁਸੀਂ ਸਾਡੀ ਪਹਿਲੇ, ਹਾਂਜੀ ਐ ਭਾਸ਼ਾ ਤੇ ਆਪਣੀ ਸਾਡੀ ਅਪਣੀ ਹੈ।
ਹਾਂ, ਸਾਡੀ ਤਾਂ‌ ਐਈ ਹੀ ਮਾਤ੍ਰ-ਭਾਸ਼ਾ ਹੈਗੀ ਐ।
ਹਾਂਜੀ।
ਆਪਣੀ ਮਾਂ ਬੋਲੀ ਨੂੰ ਨਾ ਅਸੀਂ ਭੁਲ, ਹੁਣ ਸਾਡੇ ਬੱਚੇ ਵੀ ਨੇ ਸਕੂਲ ਚੇ ਭਾਵੇਂ ਸਕੂਲ ਦੂਜੇ ਪਾਏ ਨੇ ਪੜ੍ਹੇਦੇ ਨੇ, ਪਰ ਐਵੇ ਸਾਡੇ ਇੱਥੇ ਪੰਜਾਬੀ, ਸਾਨੂੰ ਪਤਾ ਪੰਜਾਬ ਚ ਹੈਗੇ ਆਂ, ਤੇ ਸਾਨੂੰ ਤਾਂ ਪੰਜਾਬ ਮਤਲਬ ਪੰਜਾਬੀ ਕੰਪਲਸਰੀ ਬੱਚਿਆ ਵਾਸਤੇ, ਤੇ ਦੇਖੋ ਐਜੂਕੇਸ਼ਨ ਜ਼ਰੂਰੀ ਬੱਚਿਆਂ ਆਸਤੇ, ਹਰ ਇੱਕ ਚੀਜ਼ ਜ਼ਰੂਰੀ ਏ, ਇੰਗਲਿਸ਼ ਵੀ ਜ਼ਰੂਰੀ ਏ, ਤੇ ਹਿੰਦੀ ਵੀ ਜ਼ਰੂਰੀ ਏ। ਤੇ ਪੰਜਾਬੀ, ਮਤਲਬ ਹਰ ਇੱਕ ਭਾਸ਼ਾ ਹਾਂ, ਐ ਨੀ ਵਈ ਕਹਿੰਦੀ ਕਿ ਸਭ ਚ ਮਤਲਬ ਐਜੂਕੇਸ਼ਨ ਚ ਤਾਂ ਹਰ ਇੱਕ, ਚੀਜ਼ ਬੱਚੇ ਨੂੰ ਪਤਾ ਹੋਣੀ ਚਾਹੀਦੀ ਹੈ, ਹਨਾ।
ਹਾਂਜੀ। ਹੋਰ ਸੁਣਾਓ? ਸਭ
ਸੁਣਾਓ, ਸਭ ਠੀਕ ਏ‌ ਵਧੀਆ। ਠੀਕ-ਠਾਕ ਤੁਸੀਂ ਦੱਸੋ?
ਹਾਂਜੀ, ਬਸ ਮੈਂ ਵੋਕ ਕਰਨ ਲੱਗੀ ਸੀ ਹੁਣ, ਅਜ ਸਵੇਰੇ ਵੀ ਨੀ ਗਈ ਵੋਕ ਤੇ। ਤੇ, ਮੈਂ ਕਿਹਾ ਚਲੋ ਹੁਣ ਰਾਤੀ ਕਾਰ ਲਵਾ।
ਹਾਂ, ਏ ਤਾ ਵਧੀਆ ਗੱਲ ਏ ਵੋਕ, ਬਸ ਹਾਂ, ਨਹੀਂ-ਨਹੀ, ਵੋਕ ਬਹੁਕ ਬੜੀ ਜ਼ਰੂਰੀ ਐ, ਆਪ ਦੇਖੋ ਰਾਤੀ ਅਸੀ ਰੁਟ ਖਾਣ ਤੋਂ ਬਾਅਦ, ਥੋੜ੍ਹੀ ਦੇਰ ਚਾਹੇ ਥੋੜ੍ਹੀ ਦੇਰ ਹੀ ਕਰਾਂ, ਪਰ ਮੈਂ ਵੌਕ ਜ਼ਰੂਰ ਕਰਦੀ ਆਂ। ਜਿਸ ਦਿਨ ਸਗੋਂ ਮਿਸ ਹੋ ਜਾਏ ਨਾ, ਉਸ ਦਿਨ ਬਸ ਅਪਣੇ-ਆਪ ਨੂੰ ਲੱਗਦਾ ਪਤਾ ਨੀ ਕੀ ਹੋਗਿਆ। ਤੇ, ਵੋਕ ਤਾਂ 'ਮੈਂ' ਆਪ ਥੋੜ੍ਹੀ ਦੇਰ ਕਰਾਂਗੀ, ਦੇਖੋ ਵੋਕ ਕਰਦੇ ਆਂ, ਤੇ ਸਾਡਾ ਸ਼ਰੀਰ ਵੀ ਸਹੀ ਰਹਿੰਦਾ ਹਨਾ, ਸਵੇਰ ਦੀ ਵੀ
ਮੈਂ ਗਈ ਨੀ ਦੋ-ਤਿੰਨ ਦਿਨ ਹੋਗੇ, ਤੁਹਾਨੂੰ ਦੱਸਰੀ ਆ ਨਾ, ਗੈਸਟ ਆਏ ਸੀਗੇ। ਫੇਰ ਸਵੇਰੇ ਜਾਣ ਨਹੀ ਸੀ ਹੁੰਦਾ, ਫੇਰ ਔਹ ਅਪਣਾ ਫੇਰ ਦੋ, ਅੱਜ ਅੱਜ ਗਈ ਆਂ ਮੈਂ ਰਾਤੀ ਵੋਕ ਤੇ ਉਹ ਵੀ, ਸਾਡੇ ਨਾਲ ਹੀ ਨਾ ਪਾਰਕ ਹੈਗੀ ਏ‌।
ਅੱਛਾ, ਅੱਛਾ।
ਹਾਂਜੀ, ਔਧਰ ਹੀ ਚਲੇ ਜਾਈਦਾ ਸਾਰੇ ਰਾਲਕੇ ਚਲੇ ਜਾਂਨੇੇ ਆਂ। ਤੇ ਆਪਨਣਾ ਰ੍ਹੋਟੀ ਵੀ ਹਜ਼ਮ ਹੋ ਜਾਂਦੀ ਏ, ਸੈਰ ਕਰਲਈ ਦੀ ਆਪਣਾ
ਠੀਕ ਐ, ਤੇ ਉੱਥੇ ਤੁਹਾਡੇ ਲੱਗੀ ਦੀਆ ੳਥੇ? ਜਿੱਦਾਂ ਅੱਜ-ਕਲ ਮਸ਼ੀਨਾਂ ਵੀ ਚੱਲੀਆਂ ਦੀਆਂ ਨਾ ਓ ਐਕਸਰਸਾਈਜ਼ ਕਰਨ ਵਾਲੀਆਂ। ੳਵੀ ਹੈਗੀਆਂ, ਤੁਹਾਡੇ ੳਥੇ? ਸਾਡੇ ਏਥੇ ਪਾਰਕ ਚ ਤਾ ਹੈਗੀਆਂ ਤੇ ਬੋਤ ਬੈਨੀਫਿਟ ਹੈਗਾ ੳਦਾ, ਅਸੀ ਜਾਂਨੇੇ ਆਂ। ਸਗੋ ਨਾਲੇ ਚਲੋ ਲੇਡੀਜ਼ ਜਾਂਦੀਆਂ ਮੱਲੇ ਦੀਆਂ ਦੋ-ਤਿੰਨ ਕੱਠੀਆਂ ਹੋਕੇ ਚਲ ਜਾਂਨੇ ਆਂ, ਨਾਲੇ ੳਥੇ ਥੋੜੀ ਦੋ-ਚਾਰ ਗੱਪਾਂ ਮਾਰ ਲਈ ਦੀਆਂ ਵੇ, ਨਾਲ-ਨਾਲ ਐਕਸਰਸਾਈਜ਼ ਕਰ ਲਈ ਦੀ ਏ।
ਬਿਲਕੁਲ ਸਹੀ ਗੱਲ ਏ। ਸਾਡੇ ਵੀ ਮੈਂ ਤਾਨੂੰ ਦੱਸ ਤਾ ਰਹੀ ਆ, ਮੈਂ ਸਵੇਰੇ ਜਾਂਨੀ ਆ, ਮੇਰੇ ਨਾਲ ਮੇਰੇ ਫੈ੍ੰਡ ਹੈਗੀ ੳ ਚਲੀ ਜਾਂਦੀ ਨਾਲ ਤੇ ਅਸੀਂ ਪੰਦਰਾਂ ਮਿੰਟ ਵੋਕ ਕਰਨੇ ਆਂ ੳਧਰ ਤੇ ੳਸ ਤੋਂ ਬਾਦ ਏਕ ਯੋਗਾ ਟੀਚਰ ਆ ਜਾਂਦੀ ਏ ਓਧਰ ਨਾ। ਹਾਂਜੀ। ਹਾਂਜੀ, ੳ ਕੁੜੀ ਜੀ ਹੈਗੀ ਐ ਅਪਨਾ ਵੈਸੇ ਨਾ ੳ ਬੈਚ ਲੈਂਦੀ ਏ। ਤੇ ਸਵੇਰ ਦੇ ਟਾਈਮ ੳ ਨਾ ਪਾਰਕ ਚ ਆਂਦੀ ਏ, ਤੇ ਇੱਕ ਘੰਟਾ ੳ ਯੋਗਾ ਜਰੂਰ ਕਰਾਂਦੀ ਏ‌ ਸਭ ਨੂੰ। ਜੋ ਵੀ ਏ, ਮਤਲਬ ਆਂਦੀਆਂ ਨੇ ਸਵੇਰੇ-ਸਵੇਰੇ। ਨਈ-ਨਈ, ਹਾਂਜੀ
ਅੱਛਾ-ਅੱਛਾ। ਚਾਰਜਿਸ ਵਗੈਰਾ ਵੀ ਲੇਂਦੀ ਏ ਕੇ ਨਈ ਓਦਾਂ ਈ।
ਨਈ-ਨਈ, ਚਾਰਜਿਸ ਨਈ ਲੈਂਦੀ, ੳ ਕੁੜੀ।
ਅੱਛਾ-ਅੱਛਾ।
ਹਾਂ, ਬੋਤ ਅੱਛੀ ਕੁੜੀ ਏ ੳ, ਦੇਖੋ ਤਾਨੂੰ ਦੱਸ ਰੀ ਆ ਨਾ। ਤੇ ਕਈ ਲੇਡੀਜ਼ ਆਂਦੀਆ ਨੇ, ਬਜੁਰਗ ਨੇ ਜੇੜੀਆਂ ਨੀ ਜਾਂਦੀਆਂ ਘਰੋ ਦੇ ਨੀ ਕਲਪਾਂਦੀਆ ੳਹ ਸਾਡੇ ਨਾ ਪਾਰਕ ਚ ਹਾਂਜੀ, ੳਹ ਸੈਰ ਕਰਦੀਆਂ ਨੇ, ਫੇਰ ੳਹ ਇੱਕ ਦਿਨ ਕਿਸੇ ਨੇ ਭਾਈ ਨੇ ਕਿਆ ਕਿ, ਅਪਨਾ ਤੁਸੀ ਅਪਨਾ ਓ ਬੇਟਾ, ਯੋਗਾ ਲਈ ਕੋਈ ਦੱਸੋ ਤੇ ਫੇਰ ਨਾ ੳ ਮੇਰੀ ਜਾਨਦੀ ਸੀ, ਮੈਂ ੳਦੇ ਬੈਚ ਤੇ ਜਾਂਦੀ ਸੀ ਯੋਗਾ ਤੇ। ਤੇ ਫੇਰ ਮੈਂ ੳਨੂੰ ਸਾਰਾ ਦੱਸੇਆ ਕਿ ਕੁਛ ਪਾਰਕ ਚ ਆਂਦੀਆ ਨੇ ਲੇਡੀਸ ਤੇ ੳਹ ਕੈ ਰਈਆਂ ਨੇ ਕਿ, ਯੋਗਾ ਆਸਤੇ ਥੋੜਾ-ਬੋਤ ਚਲੋ, ਮੈਨੂੰ ਵੀ ਹੋਏਆ ਚਲੋ ਅਪਨਾ ਬਜੁਰਗ ਨੇ, ਗੋਡੇ-ਗੁਡੇ ਦਰਦ ਹੁੰਦੇ ਨੇ, ਚਲੋ ਥੋੜੀ-ਬੋਤੀ ਐਕਸਰ ਸਾਈਜ ਕਰ ਦਨਗੀਆਂ।
ਹਾਂ, ਨਈ-ਨਈ ਵਧੀਆ ਐ, ਕਿਸੇ ਨੂੰ ਫੈਦਾ ਹੋ ਜੇ ਹੋਰ ਕੀ, ਹੈਨਾ।
ਤੇ ੳਹ ਅਪਨਾ ਖੁਸ਼ ਹੋ ਗਈਆ ਲੇਡੀਸ ੳਹ ਵਾਲੀਆਂ। ਚਲੋ ਦੇਖੋ, ਕਈ ਨੀ ਪੈਸੇ ਦੇ ਓਦੇ ਬੈਚ ਤੇ ਜਾਂਦੇ ਨੇ, ਤਾਨੂੰ ਪਤਾ ਕਿਉਂਕਿ ਅੱਜ ਕੱਲ ਘਰੋ ਦੀ ਤੁਰਆ ਵੀ ਨੀ ਜਾਂਦਾ ਕਈਆਂ ਕੋਲੋ।
ਨਈ ਯਾਰ, ਅੱਜ ਕੱਲ ਦੇਖੋ ਖਰਚੇ ਬੋਤ ਹੋ ਗਏ ਨੇ, ਤੇ ਫੇਰ ਤਾਨੂੰ ਪਤਾ, ਸਾਡੇ ਵਰਗੇ ਲੇਡੀਸ ਸੋਚਦੀਆਂ ਪੈਲੇ ਘਰ ਦੇ ਖਰਚੇ ਕਰ ਲਈਏ, ਐ ਕੰਮ ਤਾਂ, ਕਿਉਂਕਿ ਅਪਨੇ ਲਈ ਅਸੀ ਸੋਚਦੇ ਕਿੱਥੇ ਆ, ਲੇਡੀਸ ਬਿਲਕੁਲ ਨਈ ਸੋਚਦੀਆਂ ਅਪਨੇ ਲਈ, ਬਟ ੳਹੀ ਨਾ ਸੋਚਨਾ ਚਾਈਦਾ। ਦੇਖੋ
ਦੇਖੋ, ਸਹੀ ਗੱਲ ਏ। ਅਪਨੇ ਆਸਤੇ ਟਾਈਮ ਨਿਕਾਲਨਾ ਚਾਈਦਾ ਏ। ਕਿੳਕਿ ਅਸੀ ਸਾਰਾ ਦਿਨ ਕੰਮ ਕਰਦੇ ਆਂ। ਸਰੀਰ ਵੀ ਥੱਕੇਆ ਹੋ ਜਾਂਦਾ ਏ।
ਹਾਂਜੀ। ਤੁਸੀ ਤਾਂ ਯੋਗਾ ਮੈਨੂੰ ਲੱਗਦਾ ਕਾਫ਼ੀ ਟਾਈਮ ਤੋਂ ਪੈਲੇ ਕਰ ਰਹੇ ਹੋ ਨਾ ਤੁਸੀ ਤਾਂ। ਮੈਨੂੰ ਲੱਗਦਾ ਐ ਹੋ ਗਏ ਤਾਨੂੰ ਤਿੰਨ ਚਾਰ ਸਾਲ ਹੋਗੇ
ਹਾਂ, ਮਨੂੰ ਤੇ ਕਾਫੀ ਟਾਈਮ ਹੋ ਗਿਆ ਏ। ਮੈਨੂ ਏਨੇ
ਤੁਆਡੇ ਪੈਲੇ ਜਦੋ ੳਹ ਮੈਨੂੰ ਲੱਗਦਾ ਏ, ਉਦੋਂ ਦੀ ਜਦੋਂ ਤੁਸੀ ਕਹੰਦੇ ਸੀ ਨਾ, ਤੁਹਾਡੇ ਗੋਡਿਆਂ ਚ ਦਰਦ ਹੋ ਰਹੀ ਸੀ ਜਦੋਂ ਕਾਫੀ ਬੜੀ ਪੈਲੇ ਦੀ ਗੱਲ ਏ।
ਹਾਂਜੀ, ਹਾਂ ਨਾ ਮੈਂ ਛੱਡਦੀ ਨੀ ਮੈਂ ਤੁਹਾਨੂੰ ਦਸ ਜਿਵੇਂ ਆ ਹਾਂਜੀ ਹੁਣ 'ਤੇ ਮੈਂ ਬਿਲਕੁੱਲ ਠੀਕ ਆ ਆਪਣਾ ਟਾਈਮ 'ਤੇ ਸ਼ਾਮੀ ਚਲੀ ਜਾਣੀ ਆ ਬੱਚਿਆਂ ਨੂੰ ਟਿਊਸ਼ਨ ਤੋਂ ਭੇਜ ਕੇ।
ਅੱਛਾ-ਅੱਛਾ ਵਧੀਆ ਟਾਈਮ ਟੇਬਲ ਵੈਸੇ ਦੇਖੋ ਬਣਾਇਆ ਦਾ ਤੁਸੀਂ ਸ਼ੁਰੂ ਤੋਂ ਵੇਖੋ ਰੂਟੀਨ ਅੱਛਾ ਬਣਾਇਆ ਦਾ ਤੁਹਾਡਾ ਮੈਨੂੰ ਐ ਗੱਲ ਬੜੀ ਪਸੰਦ ਆਂ ਦੀ ਏ ਦੇ ਟਾਈਮ ਟੇਬਲ ਤੁਸੀਂ ਮਤਲਬ ਸ਼ੁਰੂ ਤੋਂ ਏ ਰੱਖਿਆ ਦਾ ਆਪਣਾ ਸਵੇਰ ਦਾ ਵੀ ਤੁਹਾਡਾ ਫਿਕਸ ਐ ਟਾਈਮ। ਸਾਡੇ ਦੇਖੋ ਬੱਚੇ ਨਾ ਛੋਟੇ ਨਾ ਹਜੇ ਮੇਰਾ ਬਸ ਏਦਾਂ ਈ ਨਿਕਲ ਜਾਂਦਾ, ਛੋਟਾ ਐ ਥੋੜਾ ਜਿਆਦਾ ਛੋਟਾ ਵੇ 'ਤੇ ਵੱਡਾ ਜੇੜਾ ਉਨੂੰ ਫਿਰ ਉਦੇ ਨਾਲ ਨਿਕਲ ਜਾਂਦੈ ਟਾਈਮ ਛੋਟਾ ਵੈਸੇ ਇਥੋਂ ਕਦੀ ਕੁਛ, ਕਦੀ ਕੁਛ ਮੰਮਾ ਜੇ ਅਜੇ ਹੁਣੇ-ਹੁਣੇ ਸਕੂਲ ਪਾਇਆ ਨਾ 'ਤੇ ਬਸ ਓਤ, ਤੁਹਾਨੂੰ ਪਤਾ ਧਿਆਨ ਦੇਣਾ ਪੈਂਦਾ ਓ 'ਤੇ ਜਿਆਦਾ ਮੈਨੂੰ 'ਤੇ ਬਸ ਆਪਣੇ ਲਈ ਮੈਂਨੂੰ ਹਜੇ ਟਾਈਮ ਨੀ ਨਿਕਾਲ ਪਾਂਦੀ।
ਆਈ ਨੀ ਕੋਈ ਨੀ ਆਪਣਾ ਜਿਵੇਂ ਜਿਸ ਤਰਾਂ ਤੁਹਾਡੇ ਬੱਚੇ ਟਿਊਸ਼ਨ ਜਾਂਦੇ ਨੇ ਚਾਰ ਵਜੇ ਬੱਚੇ ਜਾਂਦੇ ਨੇ ਤੁਹਾਡੇ।
ਹਾਂਜੀ, ਅਰੇ ਹੁਣ ਪਾਇਆ ਵੱਡੇ ਆਲੇ ਨੂੰ ਮੈਂ ਪਾਇਆ ਹੁਣ।
ਅੱਛਾ। ਚਲੋ ਓ‌ ਸਈ ਗੱਲ ਏ ਆਪਣੇ ਲਈ ਇੱਕ ਘੰਟਾ ਨਿਕਾਲਿਆ ਕਰੋ ਸਗੋਂ ਅਗਰ ਤੁਹਾ ਰੇ ਆਸ-ਪਾਸ ਕੋਈ ਹੈ 'ਤੇ, ਕੁਛ ਦੂਰ ਦਾ ਵੀ ਹੋ ਜਾਂਦਾ ਐ ਨਾ ਕਿਉਂਕਿ ਦੂਰ 'ਤੇ ਜਾਇਆ ਵੀ ਨੀ ਜਾਂਦਾ ਤੁਸੀਂ ਰੈਂਦੇ ਵੀ ਕੱਲੇ ਹੈਗੇ ਓ।
ਆਢ ਏਹੀ ਤਾਂ ਘਰ ਹੋਏ ਨਾ ਕੋਈ ਫੇਰ ਤਾਂ ਚਲੋ ਬੰਦਾ ਕੈਂਦਾ ਬੱਚੇ ਨੂੰ ਘਰ ਛੱਡ ਤਾਂ ਛੋਟੇ ਵਾਲੇ ਨੂੰ ਮੈਂ ਐਦਾ ਕੱਲਾ ਨੀ ਛੱਡ ਸਕਦੀ 'ਤੇ ਫਿਰ ਮੈਨੂੰ ਹੁੰਦਾ ਨਾਲ ਲੈ ਕੇ ਜਾਓ। 'ਤੇ ਇੰਨੀ ਮਤਲਬ ਹਜੇ ਮੈਂ ਲੈਂ ਜਾਂਦੀ ਨੀ ਕਿੱਥੇ ਛੋਟਾ ਵੇ 'ਤੇ ਮੈਂ ਆਪ ਫੇਰ ਤੁਹਾਨੂੰ ਪਤਾ ਗਰਮੀ ਵੀ ਕੁਛ ਹੈਗੀ ਇਸ ਕਰਕੇ ਮੈਂ ਘਰੋਂ ਤਾਂ ਘੱਟ ਕਨੀ ਆ। ਘਰ ਏ ਰੈਂਨੇ ਆ ਏ ਸੀ ਵਗੈਰਾ 'ਚ ਕਿਉਂਕਿ ਤੁਹਾਨੂੰ ਪਤਾ ਛੋਟੇ ਬੱਚੇ ਦਾ ਧਿਆਨ ਜਿਆਦਾ ਰੱਖਣਾ ਪੈਂ
ਹਾ ਨਈ-ਨਈ ਵੇਖੋ ਬੱਚਿਆਂ ਨੂੰ ਕੱਲੇ ਘਰ ਛੱਡ ਕੇ ਜਾਇਆ ਵੀ ਨੀ ਜਾਂਦਾ।
ਹਨ।
'ਤੇ ਮੈਂ ਤੁਹਾਨੂੰ ਨਾ ਓ ਦੱਸਾਂਗੀ ਓਨਲਾਈਨ ਬੈਚ ਲੱਗਦੈ ਇੱਕ ਸਵੇਰ ਦੇ ਟਾਈਮ ਲੱਗਦੈ, ਇੱਕ ਸ਼ਾਮ ਦੇ ਟਾਈਮ ਸ਼ਾਮ ਦੇ ਹੈਗੇ ਪੰਜ ਤੋਂ ਛੇ ਹੁੰਦੈ, ਇੱਕ ਛੇ ਤੋਂ ਸੱਤ ਹੁੰਦੈ ਜਿਵੇਂ ਤੁਹਾਨੂੰ ਜਿਸ ਤਰਾਂ ਟਾਈਮ ਲੱਗਦੈ ਨਾ ਤੁਸੀਂ ਉਸ ਹਿਸਾਬ ਨਾਲ ਮੈਨੇਜ ਕਰ ਸਕਦੇ ਓ ਘਰ ਵੀ। ਦੇਖੋ ਆਪਣੇ ਵਸਤੇ ਟਾਈਮ ਨਿ, ਕਾਲੋ ਤੁਸੀਂ।
ਨਈ-ਨਈ ਮੈਂ ਨਿਕਾਲਣਾ ਮੇਰਾ ਨਾ ਵੇਟ ਕਾਫੀ ਹੋ ਗਿਆ ਦਾ 'ਤੇ ਓਦਾਂ ਵੀ ਨਾ ਥੋੜਾ ਸਰੀਰ ਵੇ ਵੀ ਮੈਨੂੰ ਸਾਰੇ ਸਗੋਂ ਕੈਂਨ ਲਾਗੇ ਕਿੰਨੀ ਗੋਲੂ ਮੋਲੂ ਹੋਗੇ 'ਤੇ ਮੈਨੂੰ ਸਗੋਂ ਹੁੰਦਾ ਕਿ ਮੈਂ ਥੋੜਾ ਵੇਟ ਕੰਟਰੋਲ ਕਰਾਂ, ਕਿਉਂਕਿ ਦੇਖੋ ਹਾਂ ਸਾਰੇ ਮੈਨੂੰ ਸਗੋਂ ਕੈਂਦੇ ਤੂੰ ਬੜੀ ਗੋਲੂ ਮੋਲੂ ਹੋਗੀ ਕੀ ਗੱਲ 'ਤੇ ਹੁਣ ਮੈਂ ਕੇਆ ਗੋਲੂ ਮੋਲੂ ਕੀ ਤੁਹਾਨੂੰ ਪਤੈ ਬੱਚੇ ਹੋਣ ਤੋਂ ਬਾਅਦ ਸ਼ਰੀਰ ਥੋੜਾ ਉਈ ਜਾ ਥੋੜਾ ਨਾ ਰੈਂਦਾ ਵੇ। ਕੁਛ ਮੈਂ ਆਪਣੇ 'ਤੇ ਧਿਆਨ ਵੀ ਨੀ ਦਿੱਤਾ ਨਾ। ਜਦੋਂ ਬੰਦਾ ਨਾਲ ਦੀ ਨਾਲ ਕਵਰ ਕਰ ਲੋ ਨਾ 'ਤੇ ਓ ਜਿਆਦਾ ਅੱਛਾ ਰੈਂਦਾ ਵੇ। ਬਟ ਹੁਣ ਨਈ ਹੁਣ ਮੈਂ ਸੋਚਿਆ ਹੁਣ ਮੈਨੂੰ ਆਪਣੇ ਆਪ ਨੂੰ ਵੀ ਲੱਗਦੈ 'ਤੇ ਹੁਣ ਥੋੜਾ ਬੇਟਾ ਵੀ ਚਲੋ ਹ 'ਤੇ ਹੈ ਤਾਂ ਛੋਟਾ ਪਰ ਐ ਪਹਿਲੇ ਨਾਲੋਂ ਥੋੜਾ ਜਾ ਹੁਣ ਵੱਡਾ ਹੋ ਗਿਆ। ਤੇ ਮੈਨੂੰ ਥੋੜਾ ਮੈਂ ਸੋਚ ਰਹੀ ਆ ਆਪਣੇ ਲਈ ਟਾਈਮ ਨਿਕਾਲਣਾ, ਚਲੋ ਐਹ ਵਧੀਆ ਤੁਸੀਂ ਸੁਜੈਸ਼ਨ ਦਿ ਤਾ ਓਨਲਾਈਨ ਬੈਚ ਦਾ ਜੇੜਾ, ਤੇ ਹਾਂ ਤੁਸੀਂ ਮੈਨੂੰ ਸ਼ੇਅਰ ਕਰ ਦੇਣਾ ਲਿੰਕ, ਤੇ ਮੈਂ ਓਨੂੰ ਜੁਆਇਨ ਕਰ ਲਾਗੀ ਹਨਾ। ਫੇਰ ਜਿਦਾਂ ਈ ਮੈਨੂੰ ਸ਼ਾਮ ਦੇ ਟਾਈਮ ਟਾਈਮ ਲੱਗੇਗਾ ਫੇਰ ਮੈਂ ਜੁਆਇਨ ਕਰ ਲਿਆ ਕਰਾ ਠੀਕ ਐ। ਚਲੋ ਠੀਕ ਐ ਫੇਰ ਹੈਨਾ, ਮੈਨੂੰ ਭੇਜ ਦੇਣਾ ਕੱਲ ਭੇਜਨਾ ਤੁਸੀਂ ਕੱਲ ਤੋਂ ਈ ਸਟਾਰਟ ਕਰ ਦੀ ਆ ਮੈਂ, ਠੀਕ
ਹਾਂਜੀ-ਹਾਂਜੀ ਠੀਕ ਐ ਜੀ, ਸਤਿ ਸ੍ਰੀ ਅਕਾਲ ਜੀ।
ਕਾਲ ਜੀ।